ਹਾਂਜੀ, ਸਸ ਰੀ ਕਾਲ ਜੀ।
ਹਾਂਜੀ ਸਸ ਰੀ ਕਾਲ ਜੀ ਹੋਰ ਸਨਾਓ ਕਿੱਦਾਂ ਠੀਕ ਓਂ।
ਆਹੋ ਠੀਕ-ਠਾਕ ਜੀ ਤੁਸੀਂ ਸਨਾਓ ਸਬ ਠੀਕ-ਠਾਕ।
ਹਾਂਜੀ-ਹਾਂਜੀ ਸਬ ਵਦੀਆ ਠੀਕ-ਠਾਕ ਹੋਰ ਘਰ ਪਰਵਾਰ ਕਿੱਦਾਂ
ਵਧੀਆ ਜੀ ਵਧੀਆ, ਤੁਸੀਂ ਸੁਣਾਓ ਕਿੱਦਾਂ ਚੱਲ ਰਿਹਾ?
ਬਸ ਤੁਹਾਨੂੰ ਪਤਾ ਹੀ ਆ, ਕਿੰਨੀ ਮਹਿੰਗਾਈ ਹੋਈ ਪਈ ਹੈ, ਹਾਂ ਮਹਿੰਗਾਈ ਤੇ ਬਹੁਤ ਬੁਰਾ ਹਾਲ ਕੀਤਾ ਹੋਇਆ।
ਹਾਂਜੀ-ਹਾਂਜੀ।
ਹਾਂਜੀ, ਦੁਕਾਨ ਤੇ ਚਲੇ ਜੋ, ਕੋਈ ਚੀਜ਼ ਲੈਣ ਹੱਥ ਨੀ ਲੱਗਦੀ। ਕਿਸੇ ਵੀ ਚੀਜ਼ ਨੂੰ, ਇੰਨੀ ਮਹਿੰਗਾਈ ਹੋਈ ਪਈ, ਹਾਂਜੀ।
ਬਿਲਕੁਲ ਜੀ, ਬਿਲਕੁਲ।
ਹਾਂਜੀ-ਹਾਂਜੀ, ਜੇ ਮੋਲਾਂ ਵਿੱਚ ਜਾਓ, ਚੀਜ਼ਾਂ ਲੈਣ ਤੇ, ਮੋਲਾਂ ਵਿੱਚ ਬਸ, ਇੱਕ ਨਾ ਇੱਕ ਫਰੀ ਓਫਰ, ਤਾਂ ਲਗਾ ਦਿੰਦੇ ਨੇ। ਪਰ ਜਿਹੜੀ ਫਰੀ ਵਾਲੀ ਚੀਜ਼ ਆ, ਅਤੇ ਉਹ ਐਕਸਪਾਇਰ ਹੁੰਦੀ ਹੈ ਕਾਫੀ। ਹਾਂਜੀ-ਹਾਂਜੀ, ਘਰ ਆ ਕੇ ਦੇਖੋ ਤਂ।
ਹਾਂ, ਬਿਲ ਦੇਖ ਕੇ ਲੈਣੀ ਚਾਹੀਦੀ ਉੱਤੇ।
ਹਾਂਜੀ-ਹਾਂਜੀ, ਦੇਖ ਕੇ ਲੈਣੀ ਚਾਹੀਦੀ, ਹਾਂਜੀ। ਤਾਂ ਹੈ ਹੀ ਆ, ਹ ਹਾਂਜੀ ਹਰੇਕ ਚੀਜ਼ ਚ ਮਹਿੰਗਾਈ ਕੀਤੀ ਹੋਈ ਹੈ, ਸਿਲੰਡਰ ਲਗਾ ਲਓ। ਕੋਈ ਹੋਰ ਚੀਜ਼ ਲਗਾ ਲ ਲੋ, ਕੱਪੜੇ ਲਗਾ ਲੋ, ਸਾਰੇ ਚੀਜ਼ਾਂ ਨੇ ਮਹਿੰਗਾਈ ਕੀਤੀ।
ਬ ਮਹਿੰਗਾਈ ਪਤਾ ਨੀ, ਕਿੱਥੇ ਜਾ ਕੇ ਰੁਕੇਗੀ ਜੀ, ਮੈਂ ਸਾਡੇ ਤਾਂ ਸਮਝ ਤੋਂ ਬਾਹਰ।
ਬਸ-ਬਸ, ਇਹ ਨਵੀਂ-ਨਵੀਂ ਪੋਲੀਟੀਕਲ ਲਾਈਨ ਆਉਂਦੀ ਹੈ, ਕਦੀ ਕੋਈ ਆ ਜਾਂਦਾ, ਕਦੀ ਕੋਈ ਆ ਜਾਂਦਾ, ਬਸ ਕਦੀ ਫੇਰ। ਬਸ ਕਦੀ ਉਹ-ਉਹ ਵੀ ਲਈ ਕਾਂਗਰਸ ਲਗਾ ਲੋ। ਕਦੀ ਕੋਈ ਤੇ ਕਦੀ ਕੋਈ ਬਸ। ਆਪਣੇ ਜੀ ਐਸ ਟੀ ਲਗਾ ਦਿੱਤੀ, ਹਰੇਕ ਚੀਜ਼ ਉੱਤੇ, ਕਿੰਨਾ ਇਨਾ ਬੜਾ ਨੁਕਸਾਨ ਹੋਇਆ, ਇਹਨਾਂ ਤੇ ਹੁਣ।
ਹਾਂਜੀ-ਹਾਂਜੀ, ਹਾਂਜੀ।
ਆਮ ਗਰੀਬ ਬੰਦਾ ਤੇ ਸੋਚ ਹੀ ਨਹੀਂ ਸਕਦਾ, ਕੋਈ ਚਲੋ ਮੋਲਾ ਬੁਜਾ ਜਾਵੇ, ਚੀਜ ਲੈਣੀ ਹੋਵੇ ਜਾਂ ਕੁੱਛ ਕਰਨਾ ਹੋਵੇ।
ਨਹੀਂ ਨਾ ਗ। ਮੋਲ ਦੇਖ ਕੇ ਹੀ, ਉਹ ਥੋੜਾ ਜਿਹਾ ਹਚਕਿਚਾਇ ਜਾਂਦਾ, ਉਹ ਕਹਿੰਦਾ ਕਿਆ। ਅੰਦਰ ਬੜਨਾ, ਅੰਦਰ ਪਤਾ ਨਹੀਂ, ਕੀ ਹੋਏਗਾ, ਕੀ ਨਹੀਂ ਹੋਏਗਾ।
ਹਾਂਜੀ-ਹਾਂਜੀ, ਬਿਲਕੁਲ ਸਹੀ ਗੱਲ ਆ, ਅੱਗੇ ਸਾਡੇ ਫਾਦਰ ਨ ਦੱਸਦੇ ਹੋਂਦੇ ਕਹਿੰਦੇ ਇੱਕ ਸਮਾਨ ਲੈਣ ਜਾਈਦਾ ਸੀ, ਦੋ ਹਜ਼ਾਰ ਦਾ ਕਿੰਨਾ ਸਮਾਨ ਲੈ ਆਈਦਾ ਸੀਗਾ, ਕਹਿੰਦੇ ਬੈਗ ਭਰ ਕੇ। ਤੇ ਹੁਣ ਦੋ ਹਜ਼ਾਰ ਦਾ ਸਮਾਨ, ਇੱਕ ਛੋਟੇ ਜਿਹਾ ਬੈਗ ਚ ਆਉਂਦਾ ਹੈ ਬਸ।
ਬਿਲਕੁਲ ਜੀ। ਬਿਲਕੁਲ -ਬਿਲਕੁਲ।
ਹਾਂਜੀ, ਬਹੁਤ ਜਿਆਦਾ ਮਹਿੰਗਾਈ ਹੋਈ ਪਈ ਹੈ।
ਮਲ ਬਾਕੀ, ਮੀਡੀਅਮ ਪਰਿਵਾਰ ਵਸਤੇ ਤੇ। ਮਰਦਾ ਹੀ ਹੈ ਨਾ ਜੀ। ਤੇ ਹੁਣ ਪਹਿਲਾਂ ਕਹਿੰਦੇ ਸੀ, ਇਹ ਮੋਲਾਂ ਚ ਇਹ ਵੱਡੇ ਵੱਡੇ ਮੋਲ ਖੋਲਾਂਗੇ, ਅਸੀਂ ਸਮਾਨ ਸਸਤਾ ਦਿਆਂਗੇ। ਇਹ ਕਰਾਂਗੇ, ਉਹ ਕਰਾਂਗੇ, ਬਾਕੀ ਸਸਤਾ ਕੁਛ ਨੀ ਹੈਗਾ।
ਨਹੀਂ-ਨਹੀਂ, ਸਸਤਾ ਕੁਛ ਨੀ ਹੈਗਾ, ਬਸ ਉਹਨਾਂ ਨੇ ਪੈਸੇ ਓਦੇ ਹੀ, ਜ਼ਿਆਦਾ ਲਗਾਏ ਹੋਏ ਆ ਬਸ। ਤੇ ਇਹ ਵੀ ਲੋਕਾਂ ਨੂੰ ਲਾਲਚ ਪੈ ਜਾਂਦਾ, ਹਾਂਜੀ ਇੱਕ ਨਾ ਇੱਕ ਫ੍ਰਰੀ ਚੀਜ਼ ਆ ਲੈ ਲੋ ਹੈ ਤਾਂ ਤਿੰਨ ਸ ਦੀ ਚੀਜ਼ ਹੀ ਹੈ, ਤੇ ਉਹਨੂੰ। ਚਲੋ ਸਾਢੇ ਤਿੰਨ ਸੌ ਚਾਰ ਸੌ, ਕਰਕੇ ਉਹਨੂੰ ਲਗਾਇਆ ਹੋਇਆ, ਤੇ ਬਸ ਇਹ ਆ ਵੀ ਚਲੋ, ਕੋਈ ਨੀ ਇੱਕਨਾ ਕੁ ਫਰੀ ਮਿਲਦਾ ਪੈ। ਲੈਲੋ ਕੋਈ ਗੱਲ ਨ ਆਮਸੀ ਕਿਤੇ, ਹਾਂਜੀ।
ਬਾਕੀ ਇਹ ਜੀ, ਦੋ ਚਾਰ ਚੀਜ਼ਾਂ ਚ ਅਗਰ ਰੇਟ ਘੱਟ ਵੀ ਹੈਗਾ, ਤੇ ਉਹ ਬਾਕੀ ਚੀਜ਼ਾਂ ਚ ਵੱਧ ਹੈਗਾ।
ਹਾਂਜੀ-ਹਾਂਜੀ ਏਦਾਂ ਹੀ ਕਰਦੇ ਨੇ। ਹਾਂਜੀ-ਹਾਂਜੀ ਏਦਾਂ ਹੀ ਕਰਦੇ ਨੇ, ਮੋਲ ਵਾਲੇ ਤੇ।
ਹਾਂ, ਬਾਕੀ ਦੋ ਚਾਰ ਸੀ। ਉਹਨਾਂ ਨੇ ਰੇਟ ਘੱਟ ਕਰਤਾ, ਦਸ ਬਾਰਾਂ ਚੀਜ਼ਾਂ ਜਿਹੜੀ ਤੁਸੀਂ, ਨਾਲ ਲੈਣੀਆਂ ਨੇ। ਉਹ ਉੱਥੇ ਹੀ ਬਰਾਬਰ, ਚਾਹੇ ਉਧਰੋਂ ਫੜ ਲੋ ਚਾਹੇ ਉਧਰੋਂ ਫੜ, ਲੋ ਇੱਕੋ ਗੱਲ ਹੈ।
ਹਾਂਜੀ, ਹਾਂਜੀ ਇੱਕੋ ਈ ਗੱਲ ਆ ਉਹੀ ਰਸ ਦਾ ਪੈਕਟ ਲਗਾ ਲੋ ਪੈਲੇ ਟਵਨਟੀ ਰੁਪੀਜ਼ ਦਾ ਹੁਣ ਟਵਨਟੀ ਫਾਈਵ ਦਾ ਹੋ ਗਿਆ ਗਿਆ। ਥੋੜੇ ਦਿਨਾਂ ਵਿੱਚ ਈ ਹਾਂਜੀ ਮੈਂ ਗਈ ਲੈਣ ਤੇ ਓ ਨਾ ਕੈਂਦੇ ਕੈਂਦੇ ਟਵਨਟੀ ਫਾਈਵ ਦਾ। ਮੈਂ ਕਿਆ ਹੁਣ ਜਿੱਦਾਂ ਬੰਦਾ ਚਲੋ ਆਪਣੇ ਹਿਸਾਬ ਨਾਲ ਆਪਣੇ ਬਜਟ ਨਾਲ ਜਾਂਦਾ ਵਾ। ਚੀਜ਼ ਲੈਣ, ਚੀਜ਼ ਲੈਣ ਆਪਨੇ ਬਜਟ ਨਾਲ ਜਾਂਦਾ ਜੇ ਅੱਗੋਂ ਜਦੋ ਜਾ ਕੇ ਫੇਰ। ਏਦਾਂ ਪਤਾ ਲਗਦਾ ਨਾ ਬੜਾ ਹੋਰ ਤਰ੍ਹਾਂ ਹੁੰਦਾ ਬਰੈਡ ਲਗਾ ਲੋ ਵੀ ਬਿੰਗੀ ਬਿਸ ਕਿਟ ਬੈਕਰੀ ਦਾ ਸਾਰਾ ਸਮਾਨ ਮਹਿੰਗਾ ਹੋ ਗਿਆ ਹੁਣ।
ਹਾਂਜੀ, ਹਾਂਜੀ ਹਾਂ।
ਹਾਂਜੀ।
ਹਾਂਜੀ।
ਬੈਕਰੀ ਦਾ ਲਗਾ ਲੋ।
ਹਾਂ ਬਿਲਕੁਲ ਜੀ, ਬਿਲਕੁਲ ਬਿਲਕੁਲ ਬਾਕੀ ਪੰਜ ਪੰਜ ਰੁਪਏ ਕਰਕੇ ਈ ਨਾ। ਬੰਦਾ ਸੋਚਦਾ ਚਲੇ ਗਿਆ ਯਾਰ। ਪੰਜ ਰਪਏ ਮੈਂਗਾ ਹੋਏਗਾ ਜੀ ਓ ਕਈਆਂ ਚੀਜ਼ਾਂ ਚ ਪੰਜ ਪੰਜ ਰੁਪਏ ਕਰਕੇ ਓ ਬਜਟ ਈ ਹਿਲ ਜਾਂਦਾ ਐ। ਓ ਜਦ ਲਾ ਅੱਗੋ ਨਾ ਤੇ ਓ ਪਤਾ ਲੱਗਦਾ ਐ ਤੇ ਰੁਪਈਆ ਪੰਜ ਸੌ ਵੱਧ ਗਿਆ।
ਪੰਜ ਸੌ ਵਧ ਗਿਆ ਹਾਂਜੀ ਹਾਂ ਉਹੀ ਜਿਨੇ ਕੱਠਾ ਸਮਾਨ ਲੈਣਾ ਨਾ ਜਿਨੇ। ਸਿੰਗਲ ਸਿੰਗਲ ਪੀਸ ਲੈਣਾ ਉਨੂੰ ਤਾ ਕੋਈ ਨੀ ਜਿਨੇ ਕੱਠਾ ਲੈਣਾ ਉਨੂੰ ਜ਼ਿਆਦਾ ਮਹਿਸੂਸ ਹੁੰਦਾ ਐ।
ਹ ਓਗ ਓ ਕਈ। ਇੱਕ ਪੰਜ, ਪੰਜ ਰੁਪਏ ਵੱਧ ਗਏ ਓ ਜਦ ਲਾਸਟ ਚ ਬਿੱਲ ਬਣਦੈ। ਓ ਆਪਣੇ ਬਜਟ ਦੇ ਸਾਬ ਨਾਲ। ਪਾਸੇ ਪਾ ਕੇ ਗਿਆ ਹੁੰਦਾ ਦੇਖਦਾ ਫੇਰ ਉਨੂੰ ਇੱਕ ਅੱਧਾ ਸਮਾਨ ਘਟਾਉਣਾ ਪੈਂਦਾ ਉੱਥੇ।
ਇੱਕ ਅੱਧਾ ਸਮਾਨ ਘਟਾਣਾ ਪੈਂਦਾ ਦੁਕਾਨ ਵਾਲੇ ਤੇ ਇ ਵੀ ਨੀ ਚਲੋ ਕੋਈ ਨੀ। ਬਾਅਦ ਚੋਂ ਦੇ ਲਾਂਗੇ ਜਾਂ ਕਿਦਾਂ ਨਾ ਓ ਨਈ ਦੁਕਾਨ ਵਾਲੇ ਵੀ ਬੜੇ ਕੋਰੇ ਹੋਏ ਪਏ ਹਾਂਜੀ। ਮੋਲਾ ਚ ਤਾਂ ਹੈ ਈ ਨਈ ਬਿਲਕੁਲ ਵੀ ਸਿਸਟਮ।
ਮਹੱਲੇ ਦੀ ਦੁਕਾਨ ਆਲਾ ਤੇ ਚੱਲ ਜਾਂਦਾ ਐ।
ਚੱਲ ਜਾਂਦਾ, ਹਾਂਜੀ ਹਾਂਜੀ ਹੁੰ ਹੁੰ।
ਹਿਸਾਬ ਨਾਲ ਤੇ ਦੇਖੋ ਜੀ ਜਿੜੀ ਆਪਣੇ ਮਹੱਲੇ ਦੀ ਦੁਕਾਨ ਹੈਗੀ ਐ ਨਾ ਜੀ।
ਹਾਂਜੀ। ਹਾਂਜੀ।
ਆਪਣੇ ਮਹੱਲੇ ਦੀ ਦੁਕਾਨ ਤੋਂ ਈ ਸਮਾਨ ਲੈਣਾ ਚਾਈਦਾ ਕਿਉਂਕਿ ਦੁੱਖ ਸੁੱਖ ਚ ਉਈਓ ਕੰਮ ਆਂਦੇ ਨੇ।
ਓਹੀਓ ਕੰਮ ਆਂਦੇ ਹਾਂਜੀ ਹਾਂਜੀ ਓ ਤਾਂ ਸਗੋਂ ਕੈਂਦੇ ਨੇ ਹਾਂਜੀ ਸਾਡੇ ਵੀ ਇੱਥੇ ਸ਼ੋਪ ਭਾਈ ਆ ਨਾ ਕਾਫ਼ੀ ਓ ਸਗੋਂ ਜਦੋਂ ਚਲੋ ਮੇਰੀ ਸਿਸਟਰ ਜਾਂ ਮੇਰੀ ਬੇਟੀ ਆਂਦੀ ਨਾ ਜਦੋਂ ਬਾਅਰੋਂ। ਤੇ ਉਦੋਂ ਸੋਚੀ ਦਾ ਚਲੋ ਬਾਰ ਬਾਰ ਕੀ ਮਾਰਕੀਟ ਜਾਣਾ ਘਰ ਦਾ ਕੰਮ ਕੁਮ ਕਰਨਾ ਤਾਂ ਨੀ ਜਾਣ ਹੋਣਾ ਇੱਕੋ ਵਾਰੀ ਸਮਾਨ ਲੈ ਆਓ ਉਦੋਂ ਸਗੋਂ ਡੀ ਮਾਰਟ ਵਗੈਰਾ ਜਾਈਦਾ ਤੇ ਉੱਥੋਂ ਕੱਠਾ ਸਮਾਨ ਸਮੂਣ ਲਿਆਈਦਾ ਓ ਸਗੋਂ ਵਰੀ ਕਰਦੇਨੇ ਕੈਂਦੇ ਕੈਂਦੇ ਤੁਸੀਂ ਸਾਡੇ ਕੋ ਕਿਉ ਨੀ ਮੈਂ ਕੇਆ ਭਾਜੀ ਬਾਰ ਬਾਰ ਨੀ ਆ ਹੁੰਦਾ ਮੈਂ ਕਿਆ ਕੇ ਗੈਸਟ ਆਏ ਹੁੰਦੇ ਆ ਬੱਚਿਆਂ ਕਰਕੇ ਔਖਾ ਹੋ ਜਾਂਦਾ ਬਾਰ ਬਾਰ ਜਾਣਾ। ਕੈਂਦੇ ਤੁਸੀਂ ਮੌਲ ਚੋ ਸਮਾਨ ਲੈਂਦੇ ਤਾਨੂੰ ਸਗੋਂ ਮੈਂਗਾ ਪੈਂਦਾ ਕੈਂਦੇ ਓ ਸਮਾਨ। ਵਾਕੇ ਏ ਤਾਂ ਗੱਲ ਹੈ ਮੈਂਗਾ ਪੈਂਦਾ ਸਮਾਨ ਇੱਕ ਇੱਕ ਚੀਜ਼ ਲੈਣ ਜਾਓ ਫੇਰ ਏ ਤਾ ਨੀ ਇੱਕ ਚੀਜ਼ ਲੈ ਕੇ ਆਪਾਂ ਵਾਪਿਸ ਆ ਜਾਣਾ ਦੇਖ ਕੇ ਚੀਜ਼ਾਂ ਲੈਣ ਦਿਲ ਕਰਦਾ। ਜੀ ਕਦਾ ਆ ਵੀ ਖਰੀਦ ਲੀਏ ਓ ਵੀ ਖਰੀਦ ਲੀਏ ਚਲੋ ਐ ਵੀ ਜ਼ਰੂਰਤ ਦੀ ਚੀਜ਼ ਆ ਵੀ ਜ਼ਰੂਰੀ ਚੀ ਬੱਚੇ ਨਾਲ ਜਾਣ ਤੇ ਬੱਚੇ ਤਾ ਹੋਰ ਹੱਥ ਪਾਂਦੇ ਚੀਜ਼ਾਂ ਨੂੰ ਏ ਨੀ ਬੱਚਿਆਂ ਨੂੰ ਪਤਾ ਚੀਜ਼ ਮੈਂਗੀ ਐ ਕਿ ਸਸ ਓਈ ਆ ਬਸ ਜਦ ਤਾਨੂੰ ਪਤਾ ਈ ਏ ਜ ਬੱਚੇ ਜਿੱਦ ਕਰਨ ਲੱਗ ਪੈਂਦੇ।
ਹਾਂਜੀ ਹਾਂਜੀ
ਇਹ ਟਵਾਏ ਚਾਈਦਾ ਤੇ ਏ ਵੀ ਲੈਣਾ ਈ ਲੈਣਾ।
ਬਿਲਕ ਜੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ
ਮੇਰੀ ਕੋਸ਼ਿਸ਼ ਤਾਂ ਏ ਈ ਹੁੰਦੀ ਬੱਚਿਆਂ ਨੂੰ ਨਾ ਲੈ ਕੇ ਜਾਈਏ ਪਰ ਫੇਰ ਵੀ ਜਦੋਂ ਜਿਦਾ ਵੀ ਚਲੋ ਬੱਚੇ ਨੂੰ ਕਿੱਥੇ ਘਰ ਕੱਲੇ ਛੱਡਨਾ ਨਾਲ ਲੈ ਕੇ ਜਾਂਨੀ ਆਂ ਹਾਂ ਜੀ। ਸਾਰਾ ਬਜਟ ਸਾਰਾ ਹਿਲ ਜਾਂਦਾ ਉਦੋਂ ਫਿਰ
ਬਿਲਕੁਲ ਜੀ ਬਿਲਕੁਲ ਬਾਕੀ ਮ ਇਹ ਦੁਕਾਨਾਂ ਤਾਂ ਇਹ ਜੀ ਮਹੱਲੇ ਚ ਹੁਣ ਛੋਟੀਆਂ ਛੋਟੀਆਂ ਦੁਕਾਨਾਂ ਤੇ ਰਹੀਆਂ ਨੀ ਹੁਣ ਵੱਡੀਆਂ ਦੁਕਾਨਾਂ ਵੀ ਹੈਗੀਆਂ ਨੇ ਅਗਰ ਤੁਸੀਂ ਮਹੱਲੇ ਦੁਕਾਨ ਤੋਂ ਇਕੱਠਾ ਸਮਾਨ ਲੋ ਨਾ ਜੀ ਸਸਤਾ ਵੀ ਦੇਏਗਾ ਤੇ ਨਾਲੇ ਤੁਹਾਡੀ ਰਿਸਪੈਕਟ ਵੀ ਕਰੇਗਾ ਕੱਲ ਨੂੰ ਬੰਦੇ ਨੂੰ ਉਤਾਰ ਚੜਾਓ ਹੈਗਾ ਨਮੀ ਗਰਮੀ ਹੈਗੀ ਤੇ ਪੰਜ ਸੱਤ ਸੌ ਹਜ਼ਾਰ ਦੋ ਹਜ਼ਾਰ ਦਾ ਉਧਾਰ ਵੀ ਲੈ ਲਿਆ ਤੇ ਉਹ ਹਿਚਕੇ ਗਾ ਨੀ ਉਹਨੂੰ ਪਤਾ ਮੇਰਾ ਪਰਮਾਨੈਂਟ ਗਾਹਕ ਨੇ ਮੇਰੇ ਮਹੱਲੇ ਦੇ ਨੇ ਮਾਲ ਮਾਲ ਚ ਇਹ ਚੀਜ਼ਾਂ ਤਾਂ ਨਹੀਂ ਹੁੰਦੀਆਂ ਮਾਲ ਚ ਵੀ ਤਾਂ ਜ਼ਿਆਦਾ ਪ੍ਰੋਵਾਈਡ ਕਰੀਦਾ ਮਹੱਲਿਆਂ ਲਈ
ਹਾਂਜੀ ਮਹੱਲੇ ਵਾਲੀ ਹਾਂਜੀ
ਤੇ ਅਸੀਂ ਅਵੋਇਡ ਹੀ ਕਰੀ ਦਾ ਮਾਲ ਚ ਜਾਣ ਦਾ ਨਾ ਜੀ ਬੋਲੇ ਅਸੀਂ ਸੋਚਦੇ ਕਿ
ਹਾਂਜੀ ਹਾਂਜੀ
ਹੈਲੋ
ਹੂੰ ਹੂੰ
ਉਹਨੂੰ ਇੱਕ ਗੱਲ ਕਹਿ ਦਈ ਦੀ ਮਹੱਲੇ ਆਲੇ ਨੂੰ ਬਈ ਅਸੀਂ ਹੋਰ ਕਿੱਥੋਂ ਸਮਾਨ ਲਾਂਗੇ ਅਗਰ ਸਾਨੂੰ ਮਹਿੰਗਾ ਮਿਲਿਆ ਤੇ ਉਹ ਵਿਚਾਰਾ ਇਸ ਕਰਕੇ ਉਹ ਮਹਿੰਗਾ ਈ ਨੀ ਲਾਦਾ ਉਹ ਕਹਿੰਦਾ ਮੇਰੇ ਗਾਹਕ ਟੁਟ ਜਾਣੇ ਆ, ਹਾਂ ਹਾਂ
ਤੇ ਉਹ ਵੀ ਵਿਚਾਰੇ ਕਹਿ ਈ ਦਿੰਦੇ ਨੇ ਨਾਲ ਲੈਣ ਜਾਓ ਸਮਾਨ ਕੋਈ ਨੀ ਸਾਡੇ ਕੋਲ ਤੁਸੀਂ ਲਈ ਜਾਓ ਪਰ ਇਹ ਆ ਫਿਰ ਜਦੋਂ ਬੱ ਚਿਆਂ ਨੂੰ ਪਤਾ ਲੱਗਦਾ ਵੀ ਹਾਂਜੀ ਅਸੀਂ ਉਸ ਸ਼ੋਪ ਤੋਂ ਸਮਾਨ ਲੈਂਦੇ ਤੇ ਬੱਚੇ ਫਿਰ ਨਾ ਜਿੱਦਾਂ ਬਾਰ ਬਾਰ ਬਾਰ ਬਾਰ ਜਾਂਦੇ ਸ਼ੋਪ ਤੇ ਸਮਾਨ ਲੈਣ ਵਾਸਤੇ ਉਦੋਂ ਵੀ ਫੇਰ ਜਦੋਂ ਜਦੋਂ ਕਹੀ ਨਾ ਉਹ ਵੀ ਦੱਸਦੇ ਇੰਨਾ ਬਿੱਲ ਬਣ ਗਿਆ ਸਾਡਾ ਮੀਨੇ ਦਾ ਫਿਰ ਮੈਂ ਆਪ ਸ਼ੌਕਡ ਹੋ ਜਾਨੀ ਮੈਂ ਕਿਹਾ ਹਾਏ ਇੰਨਾ ਬਿਲ ਬਣ ਗਿਆ ਇਹ ਕਿੱਦਾਂ ਫੇਰ ਮੈਂ ਪੁੱਛਾਂਗੀ ਜਾ ਕੇ ਅੰਕਲ ਇਹ ਕਿੱਦਾਂ ਬਿੱਲ ਇਨਾਂ ਬਣਿਆ ਉਹ ਕਹਿਣਗੇ ਲੇਜ ਕੁ ਰਕਰੇ ਤੇ ਕੋਕ ਵਗੈਰਾ ਗਈ ਤਾਡੇ ਮੈਂ ਕਿਹਾ ਇਹ ਕੋਣ ਜਦੋਂ ਬੱਚਿਆਂ ਨੂੰ ਪੁੱਛੋ ਉਹ ਕਹੇਗਾ ਮੈਂ ਨੀ ਪੀਤੀ ਉਹ ਕਹੇਗਾ ਮੈਂ ਨੀ ਉਚੀ ਹੱਸਦੇ ਨੇ ਫੇਰ ਦੋਨੋ
ਅੱਛਾ
ਹਾਂਜੀ
ਨਹੀਂ ਉਹ ਤੁਸੀਂ ਉਹਨਾਂ ਨੂੰ ਕਹਿ ਵੀ ਸਕਦੇ ਓ
ਨਹੀਂ ਕਹਿ ਸਕਦੇ
ਮੇਰੀ ਪਰਚੀ ਨਾ ਆਵੇ ਤੁਹਾਡੇ ਕੋਲ ਲਿਖੀ ਹੋਈ ਦੇਣਾ ਤਦ ਤਕ ਤੁਸੀਂ ਦਿਓ ਨਾ ਦੁਕਾਨਦਾਰ ਦੇਏਗਾ ਈ ਨੀ
ਸਾਡਾ ਬੇਟਾ ਨਾ ਉਹ ਥੋੜਾ ਮਤਲਬ ਜਿੱਦ ਪਲਸ ਟੂ ਕਰਦਾ ਪਿਆ ਜਿੱਦ ਮਲ ਪਲੱਸ ਟੂ ਕਰ ਲਈ ਉਹਨੇ ਉਹ ਜਦ ਚਲੋ ਹੁਣ ਪਿਛਲੇ ਇਸ ਸਾਲ ਈ ਪੇਪਰ ਦਿੱਤੇ ਨੇ ਉਹਨੇ ਤੇ ਉਹ ਜਦੋਂ ਜਾਂਦਾ ਸੀ ਨਾ ਕਹਿੰਦਾ ਮੰਮਾ ਮੈਂ ਸਕੂਲ ਤੋਂ ਆਂਦੇ ਵਾਰੀ ਕਹਿੰਦਾ ਮੈਂ ਕੋਕ ਵਗੈਰਾ ਪੀਲੀ ਸੀ ਉਹ ਫਰੈਂਡ ਹੁੰਦੇ ਸੀ ਉਹਦੇ ਨਾਲ ਤੇ ਫ਼ਿਰ ਉਹਨੇ ਮੈਨੂੰ ਕਿਹਾ ਵੀ ਦੁਕਾਨ ਵਾਲੇ ਨੇ ਇੱਕ ਦੋ ਵਾਰੀ ਵੀ ਇਹਦੇ ਨਾਲ ਫਰੈਂਡ ਹੁੰਦੀ ਏ ਇਹਦੇ ਨਾ ਤੇ ਤੁਹਾਨੂੰ ਵਰੀ ਤਾਂ ਨੀ ਹੈਗਾ ਫੇਰ ਕਹਿੰਦਾ ਕਹਿੰਦਾ ਮੰਮਾ ਇਹ ਤਾਂ ਮੇਰੀ ਇਨਸਲਟ ਹੁੰਦੀ ਕਹਿੰਦੀ ਕਿਸੇ ਵੇਲੇ ਮੇਰੇ ਕੋਲ ਪੋਕਟ ਮਨੀ ਖਤਮ ਹੋ ਜਾਂਦੀ ਏ ਤੇ ਕਹਿੰਦਾ ਕਹਿੰਦਾ ਫੇਰ ਅਗਲੇ ਮੈਨੂੰ ਨਹੀਂ ਨਾ ਕਰ ਦੇਣਗੇ ਮੇਰੇ ਫਰੇਡ ਸਾਹਮਣੇ ਕਹਿੰਦੀ ਮੇਰੀ ਇਨਸਟ ਹੋਏਗੀ ਫਿਰ ਮੈਂ ਕਿਤੇ ਕਹਿ ਬੈਠੀ ਆ ਕੋਈ ਭਾਜੀ ਤੁਸੀਂ ਦੇ ਦਿਆਂ ਕਰੋ ਨਾ ਤੇ ਉਹ ਮੈਂ ਤੇ ਕਹਿ ਬੈਠੀ ਤੇ ਫੇਰ ਬਾਅਦ ਚ ਉਥੇ ਇਹ ਤੇ ਫੇਰ ਜ਼ਿਆਦਾ ਹੀ ਓਪਨ ਹੋ ਗਏ ਇਹ ਨੀ ਕਿ ਚਲੋ ਛੋਟੀ ਕੋਕ ਦੀ ਬੋਤਲ ਲੈ ਕੇ ਟਵਟੀ ਟਵਟੀ ਵਾਲੀ ਚਲੋ ਸ਼ੇਅਰ ਕਰ ਲੋ ਜੀ ਕਿੱਦਾਂ ਨਾ ਤੇ ਇਹ ਕੱਠੀ ਫਿਫਟੀ ਵਾਲੀ ਜਾਂ ਦੋ ਲੀਟਰ ਵਾਲੀ ਬੋਤਲ ਲੈ ਕੇ ਤੇ ਗਲਾਸ ਲੈ ਕੇ ਤੇ ਦੁਪਹਿਰੇ ਬਹਿ ਕੇ ਪੀਂਦੇ ਰਹੇ ਤੇ ਮੈਂ ਬੜੀ ਹੈਰਾਨ ਮੈਂ ਕਿਹਾ ਇਹ ਕੀ ਚੀਜ਼ ਸੱਤ ਬੋਤਲਾਂ ਕੋਕ ਦੀਆਂ ਪੀ ਗਿਆਂ ਮੈਂ ਕਿਹਾ ਸਾਡੇ ਤਾਂ ਮਸੇ ਤਿੰਨ ਬੋਤਲਾਂ ਲੱਗਦੀਆਂ।
ਤੇ ਉਹ ਫੇਰ ਮਤਲਬ ਚਲੋ ਬੇ ਸਕੂਲ ਜੋ ਆਉਂਦੇ ਆ ਜਾਂ ਕਿੱਦਾਂ ਨਾ ਉਦੋਂ ਬੰਦਾ ਦੇ ਦਿੰਦਾ ਬੱਚਿਆਂ ਨੂੰ
ਤੇ ਮੈਂ ਉਦੋਂ ਹੋ ਗਈ ਮੈਂ ਕਿਹਾ ਮੈਂ ਕਿਹਾ ਇਹ ਤੇ ਮੈਂ ਕਿਹਾ ਮੈਂ ਕਿਹਾ ਬੜਾ ਕਦੀ ਸਸਤ ਫ੍ਰੀ ਹੋ ਜਾਂਦੀ ਕੋਜ ਵੀ ਕਦੀ ਕੋਕ ਵੀ ਕਦੀ ਮਹਿੰਗੀ ਕਰ ਦਿੰਦੇ।
ਹਾਂਜੀ।
ਹੁਣ ਉਹ ਸਾਡੇ ਟੈਮ ਦੀਆਂ ਗੱਲਾਂ ਤੇ ਰਹੀਆਂ ਨੀ ਜੀ। ਤੇ ਮਾਂ ਪਿਓ ਕਹਿੰਦੇ ਸੀ ਲੈ ਪੱਚੀ ਪੈਸੇ ਵੀਹ ਪੈਸੇ ਲੈ ਜਾ ਦਸ ਪੈਸੇ ਲੈ ਜਾ ਅੱਦੇ ਅਸੀਂ ਉਹਦੇ ਚ ਈ ਖੁਸ਼ ਹੋ ਜਾਂਦੇ ਸੀ ਬੜੇ ਆ ਸਾਨੂੰ ਜਿਸ ਦਿਨ ਸਾਨੂੰ ਰੁਪਈਆ ਮਿਲ ਜਾਂਦਾ ਸੀ ਅਸੀਂ ਕਹਿੰਦੇ ਸੀ ਅੱਜ ਤੇ ਸਾਡੀ ਬੋਝ ਬਣ ਗਈ ਅੱਜ ਤੇ ਸਾਨੂੰ ਤੁਵਾਨੂੰ ਵੀ ਖੁਵਾਵਾਂਗੇ ਆਜ ਸਾਨੂੰ ਪਤਾ ਨੀ ਕੀ ਮਿਲ ਗਿਆ।
ਬੱਚੇ ਹਿੱਲਦੇ ਈ ਨੀ ਦਸ ਰੁਪਏ ਤਾਂ ਕੁਛ ਸਮਝਦੇ ਈ ਨੀ ਕਹਿੰਦੇ ਇਹ ਕੋਈ ਪੈਸੇ ਹੈ ਇਹ ਕੋਈ ਪੈਸੇ ਨਹੀਂ ਹੁੰਦੇ। ਹਾਂ ਇਹਨੂੰ ਤਾਂ ਕੁੱਛ ਸਮਝਦੇ ਇ ਨੀ ਜਾਂ ਜਾਣਾ ਪੇਪਰ ਦੇਣ ਬੇਟਾ ਮੇਰਾ ਜਾਂਦਾ ਸੀ। ਫ਼ਸ਼ਟ ਡੇ ਇਗਜ਼ਾਮ ਤੇ ਓਹ ਕਹੇਗਾ ਮੰਮਾ ਨਹੀਂ ਟੂ ਹੰਡਰਡ ਜਾਂ ਫਾਈਵ ਹੰਡਰਡ ਦਿਓ ਕਹਿੰਦਾ ਕੋਲ ਈ ਰੱਖਣੇ ਆ ਕੋਲ ਈ ਰੱਖਣੇ ਆ ਫੇਰ ਮੈਂ ਕਹਯਾ ਚੱਲ ਕੋਈ ਨੀ ਬੱਚੇ ਦੂਰ ਜਾਣਾ ਪੇਪਰ ਦੇਨ ਚਲ ਕੋਲ ਰੱਖੇਗਾ ਫ਼ੇਰ ਜਦੋਂ ਉਹ ਮੇਰਾ ਏਦਾਂ ਹੋ ਗਿਆ ਓਦਾਂ ਹੋ ਗਿਆ ਖਰਚੇ ਗਏ ਖਰਚੇ ਗਏ ਮੰਮਾ ਤੁਵਾਨੂੰ ਪਤਾ ਈ ਹੈ ਇੱਕ ਕੋਕ ਪੀਓ ਫਿਰ ਨਾਲ ਫਰੈਂਡ ਹੁੰਦੇ ਆ ਫੇਰ ਉਹਨਾ ਨੂੰ ਵੀ ਪਿਆਣੀ ਪੈਂਦੀ ਹੈ। ਮੈਂ ਕਿਹਾ ਇਹ ਚੰਗਾ ਵਾ ਹਾਂਜੀ ਫੇਰ ਤਾਂ ਅੱਛਾ ਵੀ ਨਹੀਂ ਲੱਗਦਾ ਫੇਰ ਏਦਾਂ ਨਾ ਮੈ ਬ ਸਮਝਾਈ ਦਾ ਵਾ ਇੰਨੀ ਮਹਿੰਗਾਈ ਹੋ ਗਈ ਨਹੀਂ ਆਪਣੇ ਘਰ ਦੀ ਚੀਜ਼ ਖਾਯਾ ਕਰੋ ਪਾਵੇਂ ਨੀਬੂ ਪਾਣੀ ਪੀਓ ਪੀਓ ਆਪਣੇ ਘਰ। ਤੇ ਪਰ ਬੱਚੇ ਨਹੀਂ ਫੇਰ ਵੀ ਬੱਚੇ ਬਾਹਰ ਦੀਆਂ ਚੀਜ਼ਾਂ ਇਹ ਨੀ ਪਤਾ ਬੱਚਿਆਂ ਨੂੰ ਕਿੰਨੀਆਂ ਮਹਿੰਗੀਆਂ ਹੋ ਚੁੱਕੀਆਂ ਇਹ ਚੀਜ਼ਾਂ ਨਾਲੇ ਸਹੀ ਵੀ ਹੈਨੀ ਆਪਣੀ ਬੋਡੀ ਵਾਸਤੇ ਨਾ ਐਹ।
ਤੇ ਕੋਕ ਵੀ ਕਿੱਥੇ ਸਹੀ ਹੈਗੀਆਂ ਜੀ ਤੁਸੀਂ ਅਗਰ ਅਗਰ ਟਾਇਲਸ ਵਾਲਾ ਫ਼ਰਸ਼ ਹੈ ਨਾ ਆਹ ਤੁਸੀਂ ਉਹਦੇ ਤੇ ਦੇਖੋਗੇ ਇੱਕਦਮ ਫ਼ਰਸ਼ ਬਿਲਕੁਲ ਵਾਈਟ ਹੋ ਜਾਏਗਾ। ਔਰ ਓਹ ਬਿਲਕੁਲ ਫ਼ਾੜ ਕੇ ਰਖੇਗਾ ਮੈਲ ਨੂੰ ਇਹਦੇ ਅੰਦਰ ਤੇਜਾਬ ਨਲੀਆਂ ਨੂੰ ਪਾੜ ਦਿੰਦਾ ਨੇ ਪੇਟ ਦੀ ਨਲੀਆਂ ਨੂੰ ਨੂੰ। ਨੁਕਸਾਨ ਪਹੁੰਚਾ ਦਿੰਦਾ।
ਹਾਂਜੀ-ਹਾਂਜੀ ਹਾਂ ਨਹੀਂ ਪਰ ਬੱਚੇ ਬਸ ਬਾਹਰ ਦਾ ਫਾਸਟ ਫੂਡ ਵੀ ਹੈਨਾ ਤਾਂ ਵੀ ਕੋਕ ਲਿਆ ਦਓ ਕੋਕ ਨਾਲ ਪਚ ਜੇਗਾ ਕੋਕ ਨਾਲ ਪਚ ਜੇ ਆਪਾਂ ਸਮਝਦੇ ਨਹੀਂ ਨਾ ਬੱਚੇ, ਹਾਂ, ਇਸ ਗੱਲ ਨੂੰ ਤੇ ਬੱਚਿਆਂ ਨੂੰ ਬਸ ਤੁਵਾਨੂੰ ਪਤਾ ਇ ਹੈ ਬਾਹਰ ਦੇ ਅੱਜ ਕੱਲ ਬੱਚੇ ਖਾਣ ਦੇ ਸ਼ੌਕੀਨ ਆ ਘਰ ਦਾ ਖਾਣਾ ਤੇ ਬਹੁ ਅਵਾਇਡ ਕਰਦੇ ਹੈ। ਪਸੰਦ ਈ ਨਹੀਂ ਘਰ ਦਾ ਤੇ, ਹਾਂਜੀ।
ਬਸ ਮੈਂ ਵੀ ਆਪਣੇ ਆਂਦੇ ਨੇ ਤੇ ਉਹਨਾਂ ਨੂੰ ਮਨਾ ਹੀ ਕਰੀਦਾ ਮੈਂ ਬੇਟੇ ਜੂਸ ਪੀਨਾ ਘਰ ਤੇ ਜੇੜਾ ਖਾਣਾ ਪੀਣਾ ਘਰ ਕਾਢ ਦਾਂਗੇ।
ਹਾਂਜੀ। ਹਾਂ ਹਾਂ ਸਮਝਾਈ ਦਾ ਤੇ ਬੜਾ ਬੱਚਿਆਂ ਨੂੰ ਪਰ ਉਹ ਜੇੜੇ ਪੈਸੇ ਖਰਚ ਕੇ ਚੀਜ਼ ਖਾਦੀ ਨਾ ਉਹ ਜਾਦਾ ਸਵਾਦ ਲੱਗਦੀ ਏਹਨਾਂ ਨੂੰ। ਹਾਂਜੀ ਘਰ ਦੀਆਂ ਤੇ ਤੁਵਾਨੂੰ ਪਤਾ ਈ ਏ ਘੱਟ ਈ ਖਾਂਦੇ ਆ ਚੀਜ਼ਾਂ। ਉਹ ਤੇ ਪਤਾ ਨਾ ਪੈਸੇ ਲੱਗੇ ਹੁੰਦੇ ਆ ਉਹ ਜ਼ਿਆਦਾ ਟੇਸਟੀ ਲੱਗਦੀ ਹੈ। ਮੈਂ ਕਿਹਾ ਉੱਥੇ ਪਤਾ ਬੱਚਿਆਂ ਨੂੰ ਪੈਸੇ ਲੱਗੇ ਹੁੰਦੇ ਹਾਂਜੀ ਹਾਂ। ਹਾਂਜੀ ਉਹੀ ਅੱਛੀਆਂ ਲੱਗਦੀਆਂ ਨਾ ਜ਼ਿਆਦਾ ਹਾਂਜੀ। ਚਲੋ ਠੀਕ ਹੈ ਜੀ ਹੈਂ ਕਰਲੋ ਤੁਸੀਂ ਆਪਣਾ ਕੰਮ ਠੀਕ ਹੈ। ਓਕੇ ਜੀ ਓਕੇ ਜੀ ਸਤਿ ਸ੍ਰੀ ਅਕਾਲ,